ਹੈਲੋ,
ਹੈਲੋ ਸਸ ਸ੍ਰੀ ਕਾਲ ਵੀਰ ਜੀ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਦੱਸੋ?
ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਆਵਾਜ਼ ਆ ਰਹੀ ਹੈ। ਵਧੀਆ ਮੈਂ ਵੀ ਵਧੀਆ। ਤੁਸੀਂ ਦੱਸੋ ਕਿਵੇਂ ਹੋ? ਹਾਂ- ਹਾਂ ਆ ਰਹੀ ਹੈ ਆ ਰਹੀ ਹੈ।
ਮੈਂ ਵਧੀਆ, ਹੋਰ ਕੀ ਹੋ?
ਤੁਸੀਂ ਦੱਸੋ ਆ? ਵਧੀਆ ਬਸ, ਹੁਣ ਸੋਣ ਦੀ ਤਿਆਰੀ ਹੈ ਰੋਟੀ ਖਾਈ ਹੈ ਹੁਣੇ- ਹੁਣੇ।
ਅੱਛਾ ਜੀ, ਕੀ ਬਣਾਇਆ ਸੀ?
ਹੂੰ ਆਜ ਅਸੀਂ ਬਣਾਈ ਸੀ ਹਰੀ ਵਾਲੀ ਦਾਲ ਨੀ ਹੂੰਦੀ ਮੂੰਗੀ ਦੀ।
ਅੱਛਾ।
ਮੂੰਗੀ ਸਾਬਤ, ਹਾਂਜੀ ਤੁਸੀਂ ਕੀ ਬਣਾਇਆ ਖਾਲੀ ਰੋਟੀ ਤੁਸੀਂ?
ਬਸ ਦਾਲ ਹੀ ਬਣਾਨੇ ਹਾਂ ਅਸੀਂ ਵੀ, ਅਸੀਂ ਮਾਂ ਛੋਲੇ ਦੀ ਦਾਲ ਬਣਾਈ ਸੀ।
ਕਿਹੜੀ ਦਾਲ ਬਣਾਈ ਤੁਸੀਂ?
ਅਸੀਂ ਬਣਾਈ ਮਾਂ ਛੋਲੇ ਦੀ ਦਾਲ। ਹੈਲੋ,
ਕਣ ਸੀ ਆ
ਮਾਂ ਛੋਲਿਆਂ ਦੀ ਦਾਲ।
ਅੱਛਾ ਮਾਂ ਛੂਲੇ ਦੀ ਦਾਲ ਬਣਾਈ ਹੈ।
ਜੀ ਹਾਂਜੀ- ਹਾਂਜੀ ਦਾਲ, ਦਾਲ ਬੰਨ- ਸਵਾਦ ਹੈ ਸੀਟੀਆਂ ਮਾਰ- ਮਾਰ ਕੇ ਸਵਾਦ ਬਣਦੀ ਆ। ਬਸ
ਹੂੰ ਹੋਰ ਦੱਸੋ? ਸਭ ਵਧੀਆ, ਹੋਰ? ਮੈਂ ਅੱਜ ਉਹ ਵੀ ਬਣਾਈ ਹੈ ਉਹ ਦਾਲ ਬਣਾਈ ਸੀ ਤੇ ਨਾਲ ਮੈਂ ਬਣਾਇਆ ਮੈਂਗੋ ਵਾਲਾ ਫਲੂਦਾ। ਬੜੀ ਸਵ-
ਅੱਛਾ ਹਾਂ ਅੱਛਾ ਜੀ, ਕੀ ਬਣਾਇਆ ਤੁਸੀਂ?
ਮੈਂ ਬਣਾਇਆ ਓ ਮੈਂਗੋ ਫਲੂਦਾ ਉਦੇ ਨਾਲ ਇੱਕ ਨਾ ਮੈਂਗੋ ਦਾ ਪਾਊਚ ਆਂਦਾ ਆ ਫਲੂਦਾ ਪਾਊਚ ਤੇ ਉਨੂੰ ਮੈਂ ਇੱਕ ਕਿੱਲੋ ਦੁੱਧ ਦੇ ਅੰਦਰ ਉਨੂੰ ਮਿਕਸ
ਫਲੇਵਰ ਅੱਛਾ ਫਲੇਵਰ
ਦੋ, ਤਿੰਨ, ਚਾਰ ਫਲੇਵਰ ਆਂਦੇ ਨੇ ਉਦੇ ਇੱਕ ਰੋਜ਼ ਵਾਲਾ ਫਲੇਵਰ ਆਂਦਾ ਹੈ, ਪਿਸਤਾ ਵਾਲਾ ਫਲੇਵਰ ਆਂਦਾ ਹੈ, ਮੈਂਗੋ ਵਾਲਾ ਆਂਦਾ ਹੈ, ਮੈਨੂੰ ਨਾ ਡਿਸਕਾਊਂਟ ਮਿਲਿਆ ਸੀ ਤੀਹ-ਤੀਹ ਰੁਪਏ ਦਾ ਵੈਸੇ ਆਂਦਾ ਹੰਡਰਡ-ਹੰਡਰਡ ਦਾ ਤੇ ਮੈਨੂੰ ਓ ਫਲੂਦਾ ਮਿਲਿਆ ਤੀਹ-ਤੀਹ ਰੁਪਏ ਦਾ ਤੇ ਮੈਂ ਮੰਗਵਾਇਆ ਸੀ ਤੇ' ਓ ਦੋ ਵਾਰੀ ਬਣਾ ਲਿਆ ਮੈਂ ਇਕ ਉਸ ਦਿਨ ਬਣਾਇਆ ਸੀ। ਔਰ ਇਕ ਅੱਜ ਬਣਾਇਆ ਉਹ ਕੀ ਹੁੰਦਾ ਹੈ?
ਤਾਂ ਅੱਛਾ ਦੱਸੋ-ਦੱਸੋ
ਨਈ ਬਸ ਉਹੀ ਸੀ ਕਿ ਮੈਂ ਉਦੇ ਨਾਲ ਬਣਾਇਆ ਫਲੂਦਾ
ਅੱ
ਉਦੇ ਅੰਦਰ ਘੋਲ ਦੋ ਉਨੂੰ ਚੀਨੀ ਵੀ ਨੀ ਪਾਨੀ ਉਦੇ ਅੰਦਰ
ਮਤਲਬ ਉਹਦੇ 'ਚ ਸਭ ਮਿਕਸ ਹੁੰਦਾ ਹੈ। ਠੀਕ ਹੈ-ਠੀਕ ਹੈ
ਹਾਂ
ਦੁੱਧ ਕਿਲੋ ਜਿੰਨੀ ਕੁਆਆਂਟਿਟੀ ਉਦੀ ਫਲੂ ਦਾ ਅੱਛਾ
ਹਾਂ ਨਈ ਹਾਂ ਇੱਕ ਪੈਕੇਟ ਹੁੰਦਾ ਪੂਰਾ ਉਦੇ ਅੰਦਰ ਤੁਹਾਨੂੰ ਇੱਕ ਕਿਲੋ ਦੁੱਧ ਦੀ ਏਕੁਆਰਮੇਂਟ ਹੁੰਦੀ ਹੈ ਪਰ ਮੈਂ ਦੋ ਵਾਰੀ ਬਣਾਇਆ ਸੀ ਨਾ ਤੇ ਮੈਂ ਕੀ ਕੀਤਾ ਅੱਧਾ ਕਿੱਲੋ ਦੁੱਧ 'ਚ ਅੱਧਾ ਪਾਊਚ ਪਾਤਾ ਫਿਰ ਬਾਕੀ ਦੇ ਹਾਂ ਅੱਧਾ ਕਿਲੋ ਦੁੱਧ 'ਚ। ਤੋਂ ਓ ਬਾਕੀ ਦਾ ਪਾਊਚ
ਓ ਵੀ-ਓ ਵੀ ਪੂਰਾ ਕਿੱਲੋ ਦਾ ਪੈਕੇਟ ਹੋਏਗਾ ਨਾ ਫੂਲਦੇ ਦਾ
ਨਈ ਕਿੱਲੋ ਦਾ ਪੈਕੇਟ ਥੋੜਾ ਨਾ ਹੁੰਦਾ ਓ ਤੇ ਕੁਛ ਗ੍ਰਾਮ ਹੁੰਦਾ ਏ।
ਅੱਛਾ ਕੁੱਛ ਗ੍ਰਾਮ ਹੁੰਦਾ ਏ।
ਮੈਂ ਕਹਿਣਾ ਸੌ ਦੋ ਸੌ ਗ੍ਰਾਮ ਆਂਦਾ ਓ ਹਾਂ ਤੇ ਮੈਂ ਅੱਧਾ ਪਾਊਚ ਪਾਤਾ ਦਿੱਤਾ ਬੜਾ ਹੀ ਸਵਾਦ ਬਣਿਆ ਬਣਿਆ ਸੀ ਚੀਆ ਸੀਡ ਸੀ ਸੇਵੀਆਂ ਸੀ ਹਾਂ
ਓ ਤੇ ਬਹੁਤ ਟੇਸਟ
ਸਾਰਾ ਕੁੱਛ ਸੀ ਬਸ ਫੇਰ ਉਦੇ ਬਾਅਦ ਉਨੂੰ ਨਾ ਪੀਂਦੇ ਨੇ ਫੇਰ ਉਦੇ ਬਾਦ ਤੁਹਾਡਾ ਮਰਜ਼ੀ ਹੈ ਤੁਸੀਂ ਆਈਸ ਕਰ੍ਰੀਮ ਪਾਣਾ ਚਾਹੋ ਆਈਸ ਕਰ੍ਰੀਮ ਪਾ ਦੋ ਅਦਰਵਾਈਜ਼ ਤੁਸੀਂ ਉਦੇ ਅੰਦਰ ਮੈਂ ਤੇ ਮੈਂਗੋ ਦੇ ਪੀਸੀਸ ਕੱਟਕੇ ਪਾਤੇ ਸੀ।
ਅਗਰ ਅਸੀਂ ਕਟੋਰੀ 'ਚ ਡਾਲਣੇ ਨੇ ਕਟੋਰੀ 'ਚ ਡਾਲ ਲੋ
ਹਾਂ ਓ ਕਟੋਰੀ ਚ' ਨਾ ਓ ਤੁਹਾਡਾ ਮਰਜ਼ੀ ਹੈ। ਤੁਸੀਂ ਆਈਸਕ੍ਰੀਮ ਲੈ ਕਰ ਉਦੇ ਉੱਪਰ ਪਾ ਦੋ ਉਨੂੰ ਤਾਂ ਵੀ ਸਵਾਦ ਲੱਗਦਾ ਆ। ਵਰਨਾ ਤੁਸੀਂ ਖਾ-ਪੀ ਸਕਦੇ ਹੋ ਮੈਂ ਤੇ ਮੈਂਗੋ ਦੇ ਕਿਊਬਸ ਡਾਲਤੇ ਸੀ ਬੜਾ ਸਵਾਦ ਬਣਿਆ ਓ
ਐ ਮੰਗਾ ਕੇ ਦੇਣਾ ਅਗਰ ਔਫਰ ਵਗੈਰਾ ਚੱਲ ਰਿਹਾ ਹੋਏ ਨਾ ਤੇ ਮੈਨੂੰ ਮੰਗਵਾ ਕੇ ਦੇਣਾ ਚਾਰੋਂ ਫਲੇਵਰ ਮੰਗਵਾ ਕੇ ਦੇਣਾ ਜਿਨੇ ਵੀ ਫਲੇਵਰ ਆਂਦੇ ਨੇ ਨਾ ਸਾਰੇ
ਮੰਗਵਾ ਕੇ ਦਾਂਗੀ ਮੈਂ ਹੂੰ-ਹੂੰ ਵੈਸੇ ਮੇਰੇ ਕੋਲ ਪਿਆ ਦਾ ਏ ਮੇਰੇ ਕੋਲ ਇੱਕ ਤਾਂ ਰੋਜ਼ ਫਲੇਵਰ ਪਿਆ ਹੈ। ਦੱਸ ਦੋ ਤੁਹਾਨੂੰ ਕੇੜਾ
ਅੱਛਾ ਜੀ
ਹਾਂ ਮੈਂ ਕੱਲ ਲੇ ਆਵਾਂਗੀ
ਠੀਕ ਹੈ ਤੁਸੀਂ ਪਿਸਤਾ-ਪਿਸਤੇ ਵਾਲਾ ਲੈ ਆ ਨਾ ਪਿਸਤੇ ਵਾਲਾ ਜ਼ਿਆਦਾ ਅੱਛਾ ਲੱਗਦਾ ਮੈਨੂੰ ਲੇਵਰ ਹਾਂਜੀ-ਹਾਂਜੀ
ਲੇ ਆਵਾ ਗੀ
ਹੋਰ ਅਗਰ ਕੋਈ ਡਿਸ
ਸਹੀ ਐ।
ਕਰੋ ਮੈਨੂੰ।
ਹਾਂ- ਹਾਂ, ਜ਼ਰੂਰ, ਆਏਗਾ ਨਾ ਕੋਈ ਡਿਸਕਾਊਂਟ ਤੇ ਮੈ ਦੱਸਾਂਗੀ।
ਹਾਂਜੀ, ਤੁਸੀ ਇਸ ਵਾਰੀ ਕੋਈ ਅ ਕੋਸਮੈਟਿਕ ਦਾ ਸਮਾਨ ਨਈ ਲਿਆ।
ਹਾਂਜੀ।
ਇਸ ਵਾਰੀ ਕੋਈ ਸਮਾਨ ਨੀ ਲਿਆ
ਹਾਂਜੀ, ਇਸ ਵਾਰ ਤੇ ਲੋੜ, ਮਤਲਬ ਕੁਛ ਐਸੀ ਲੋੜ ਹੀ ਨੀ ਪਈ ਅਸੀ ਨਾ ਜਨਵਰੀ ਚ ਮੰਗਵਾ ਲਿਆ ਸੀ ਬੜਾ ਸਾਰਾ ਸਮਾਨ ਹਾਂ, ਮੈਂ ਇੱਕ ਲਿਪਸਟਿਕ ਮੰਗਵਾਈ
ਮੰਗਾਏ ਅੱਛਾ।
ਕਦੋ?
ਵਿਅਹ ਤੇ ਮਿਗਾ
ਕਦੋ ਮੰਗਾਏ ਸੀ? ਹਾਂ ਤੁਆਡੇ ਨਾਲ ਹੀ ਤੇ ਮੰਗਵਾਏ ਸੀ ਮੈ
ਹਾਂਜੀ- ਹਾਂਜੀ।
ਤਦ ਹੀ ਮੰਗਾਏ ਸੀ, ਫਿਰ ਓਦੇ ਬਾਦ ਮੰਗਾਏ ਨੀ, ਓਦੇ ਬਾਦ ਮੈ ਹੁਨ ਮੰਗਾਏ ਸੀ। ਨਾ ਓਦੇ ਬਾਦ ਮੈ ਇੱਕ ਲਿਪਸਟਿਕ ਔਡਰ ਕੀਤੀ ਸੀ ਬਸ। ਕਿਉਕਿ ਮੇਰੀ ਇੱਕ ਲਿਪਸਟਿਕ ਖਤਮ ਹੋ ਰਹੀ ਸੀ ਤੇ ਮੈਂ ਓ ਲਿਪਸਟਿਕ ਓਡਰ ਕਰ ਲਈ। ਇੱਕ ਲਿਪਸਟਿਕ ਓਡਰ ਕੀਤੀ ਸੀ, ਇੱਕ ਮੈਂ ਕੰਜਲ ਓਡਰ ਕੀਤਾ ਸੀ।
ਯਾ ਤੇ ਓ ਲਿਪਸਟਿਕ ਏਕ ਓ ਆਲੀ।
ਯਾਰ ਮੈਂ ਨਾ ਝੂਠ ਨੀ ਬੋਲਦੀ, ਮੈਂ ਇੱਕ ਮੈਂ ਮੈਨੂੰ ਨਾ ਮੈਂ ਲਿਪਸਟਿਕ ਕਰਨੀ ਦੀ ਤੇ ਮੈਂ ਲਿਪਸਟਿਕ ਸੀ ਔਡਰ ਤੇ ਮੈਂ ਕੱਜਲ ਔਡਰ ਕੀਤਾ ਅਪਨਾ, ਆਈ ਲਾਈਨਰ ਦੀ ਤਰਾ ਮੈਂ ਲਗਾ ਲੈਂਦੀ ਓਨੂੰ ਓਦੇ ਨਾਲ ਮੈਨੂੰ ਲਿਪਸਟਿਕ ਫਰੀ ਮਿਲ ਗਈ ਹਾਂ ਮੇਰੇ ਦੋਨੋ ਕੰਮ ਹੋ ਗਏ, ਢਾਈ ਸੌ ਰੁਪਏ ਦਾ ਮੈਂ ਕੱਜਲ ਮੰਗਾਆ ਤੇ ਨਾਲ ਮੈਨੂੰ ਲਿਪਸਟਿਕ ਫ੍ਰੀ ਮਿਲ ਗਈ
ਗਿਫਟ ਮਿਲ ਗਿਆ ਨਾਲ ਫ੍ਰੀ
ਹਾਂ, ਓਹੀ ਨਾ
ਹੈ ਸਹੀ ਐ, ਸਹੀ ਐ, ਵਦੀਆ।
ਹੂੰ ਨਾਲੇ ਉਹ ਉਦਾ ਐ ਸੀ ਕਿ ਉਹ ਫਾਇਰੀ ਹੋ ਰਹੀ ਸੀ ਲਿਪਸਟਿਕ ਜਲਦੀ, ਅ ਮਤਲਬ ਓਨੇ ਐਸਪਾਏਰ ਹੋਨੀ ਹੈ ਨਵੰਬਰ ਚ ਲਿਪਸਟਿਕ ਨੇ ਤੇ ਮੈਂ ਕਿਆ ਕੋਈ ਗੱਲ ਨੀ ਨਵੰਬਰ ਤੋ ਪੈਲਾਂ ਤੇ ਮੇਰੀ ਖਤਮ ਹੀ ਹੋ ਜਾਨੀ ਏ ਲਿਪਸਟਿਕ।
ਅੱਛਾ ਜੀ ਤੁਸੀ ਅਪਨਾ ਸਮਾਨ ਮੰਗਾ ਰਏ ਓ ਨਾ, ਤੇ ਐਕਸਟਰਾ ਮੇਰੇ ਆਸਤੇ ਵੀ ਮੰਗਾ ਲਿਆ ਕਰੋ ਮੈ
ਠੀਕ ਐ ਮੈ ਤਾਨੂੰ ਫੋਟੋ ਡਾਲ ਦਾਂਗੀ ਅਗਰ ਕੁੱਛ ਪਸੰਦ ਆਏਗਾ ਨਾ ਤੋਵਾਨੂੰ ਤੇ ਮੈਨੂੰ ਦੱਸਨਾ
ਠੀਕ ਐ- ਠੀਕ ਐ, ਅ ਮਾਸਕ ਵਗੈਰਾ ਮੰਗਾਨੇ ਨੇ ਮੈਨ ਲਿਪ ਸ਼ੇਡ ਵਗੈਰਾ ਮੰਗਾਨੀ ਏ ਹਾਂਜੀ- ਹਾਂਜੀ ਚਲੋ ਠੀਕ ਐ ਓਕੇ। ਵਦੇਆ ਬਸ ਹੁਨ ਸੋਣ ਦੀ ਤਿਆਰੀ ਏ ਰਾਤੀ ਬੋਹ ਟਾਈਮ, ਬੋਹਤ ਲੇਟ ਹੋ ਜਾਂਦਾ ਲੇਟਦੇ ਲੇਟਦੇ ਪਤਾ ਦਾ ਤਾ ਏ, ਬਾਰਾਂ-ਇੱਕ ਵੱਜ ਜਾਂਦਾ ਫੇਰ ਸੌਂਦੇ ਸੋਂਦੇ।
ਹਾਂ, ਏ ਤਾਂ ਹੈ।
ਹਾਂਜੀ, ਟਾਇਮ ਬਚ ਚੇਆਂ ਨੂੰ ਵੀ ਸੁਲਾਣਾ ਹੁੰਦਾ ਏ, ਹਾਂਜੀ। ਸੁਲਾਂਦੇ ਸੁਲਾਂਦੇ, ਲੇਟਦੇ ਏਨਾ ਟਾਈਮ ਹੋ ਜਾਂਦਾ ਏ, ਸਵੇਰੇ ਉੱਠਿਆ ਨੀ ਜਾਂਦਾ।
ਹੂੰ, ਐ ਤਾਂ ਹੈ, ਹੁਨ ਹਾਲੇ ਤਾਂ ਬੱਚੇਆਂ ਦੀ ਵੈਸੇ ਸੀ ਛੁੱਟੀਆਂ ਹੋਈ ਦੀਆਂ ਨੇ, ਤੇ ਫੇਰ ਓ ਓਨਾਂ ਦੇ ਕਰਕੇ ਵੀ ਸਾਨੂੰ ਆਲਸ ਆ ਜਾਂਦਾ ਐ।
ਹਾਂਜੀ ੳਨਾਂ ਦੇ ਕਰਕੇ ਵੀ ਆੱਲਸ ਆ ਚਲੋ ਛੁੱਟੀਆਂ, ਲੇਟ ਉਠਾਂਗੇ ਕੋਈ ਗੱਲ ਨੀ, ਸਕੂਲ ਜੇਹੜਾ ਕਰਨਾ ਏਨਾਂ ਨੇ ਹੁਣ ਖੁੱਲ ਜਾਣਗੇ ਦਸ ਵੀਹ ਦਿਨ ਰਹ ਗਏ ਨੇ ਬਸ ਦਸ, ਦਸ ਦਿਨ
ਹੂੰ
ਮਸਾਂ ਵਾ ਹਾਂਜੀ। ਚਲੋ ਠੀਕ ਏ ਓਕੇ,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
ਚਲੋ, ਓਕੇ।